ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ। ਹੋਰ ਦੱਸੋ ਕਿੱਦਾਂ ਵਾ
ਵਧੀਆ ਜੀ ਵਧੀਆ ਤੁਸੀਂ ਸੁਣਾਓ
ਬਸ ਵਦੀਆ।
ਬਸ ਕੁਛ ਨੀ ਬੈਠੇ ਆ ਵਿਹਲੇ ਹੋ ਕੇ
ਅੱਛਾ ਜੀ ਅੱਛਾ।
ਜੀ ਹਾਂਜੀ। ਹੋਰ ਮੈਂ ਕਹਿੰਦੀ ਸੀ ਅੱਜ ਕੱਲ ਸਕੂਲ ਡੰਰ ਡਰੈੱਸਾਂ ਵੀ ਤਿੰਨ ਤਿੰਨ ਚਾਰ ਚਾਰ ਲੱਗ ਗਈਆਂ ਨੇ।
ਬਿਲਕੁਲ ਜੀ ਬਿਲਕੁਲ ਫੇਰ ਉਹੀ ਹੈ ਨਾ ਮਤਲਬ ਹੁਣ ਦੇਖੋ ਹਰ ਇੱਕ ਚੀਜ਼ ਦੇ ਵਿੱਚ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ ਬਿਜਨਸ ਹੀ ਚੱਲ ਰਿਹਾ ਮਤਲਬ ਸਕੂਲਾਂ ਦਾ ਪਹਿਲਾਂ ਮੇਨ ਮਕਸਬ ਹੁੰਦਾ ਸੀ ਸੀਗਾ ਬੱਚਿਆਂ ਨੂੰ ਹਨਾ ਗਿਆਨ ਦੇਣਾ ਉਹਨਾਂ ਨੂੰ ਸਿਖਾਉਣਾ ਪੜਾਣਾ ਤੇ ਮਤਲਬ ਸਕੂਲਾਂ ਦੇ ਨਾਮ ਤੇ ਵੀ ਹੁਣ ਦੇਖੋ ਬਿਜਨਸ ਆ
ਬਿਲਕੁਲ ਹਾਂਜੀ ਇੱਕ ਕੱਪੜਾ ਉਹ ਨੇ ਪਤਾ ਨੀ ਕਿਸ ਤਰ੍ਹਾਂ ਜੀਬ ਜਾ ਕੱਪੜਾ
ਹਾਂਜੀ ਹਾਂਜੀ ਸਥੈਟਿਕ ਜਾਂ ਹਨਾ ਤੇ ਹੁਣ ਤਾਂ ਲੋਰਾਂ ਟੀ ਸ਼ਰਟਾਂ ਜੀਆ ਲਗਾ ਤੀਆਂ ਮਤਲਬ ਉਹਨਾਂ ਨੇ ਹਨਾ ਤੇ ਮਤਲਬ ਪਤਾ ਨੀ ਕਿੰਨੇ ਕਿੰਨੇ ਰੰਗਾਂ ਦੀਆਂ ਤਾਂ ਦੇਖੋ ਯੂਨੀਫਾਰਮ ਲਗਾਈਆਂ ਹੋਈਆਂ ਨੇ
ਹਾਂਜੀ ਔਰ ਮਹਿੰਗੀ ਵੀ ਤਾਂ ਇਤਨੀ ਆ ਨਾ ਯੂਨੀਫੋਮ ਬੜੀ ਜ਼ਿਆਦਾ ਉਤੋਂ ਤਿੰਨ ਤਿੰਨ ਚਾਰ ਚਾਰ ਤਰੀਕੇ ਦੀ ਲਗਾਤੀ ਆ
ਹਾਂਜੀ ਹਾਂਜੀ ਤੇ ਹੁਣ ਕਿਤਾਬਾਂ ਦੇਖੋ ਕਿੰਨੀਆਂ ਕਿੰਨੀਆਂ ਕਿਤਾਬਾਂ ਪਹਿਲਾਂ ਸਿਰਫ ਮਤਲਬ ਚਾਰ ਕੀਤਾ ਕਿਤਾਬਾਂ ਹੁੰਦੀਆਂ ਸੀਗੀਆਂ। ਛੋਟੇ ਹੁੰਦੇ ਬੱਚਿਆਂ ਨੂੰ ਹਨਾ ਪੰਜਾਬੀ ਹਿੰਦੀ ਇੰਗਲਿਸ਼ ਹਨਾ ਹੁਣ ਤਾਂ ਪਤਾ ਨੀ ਕੀ ਫਰੈਂਚ ਵਾੜਤੀ ਹਨਾ ਤੇ ਵਿੱਚ ਹੋਰ ਪਤਾ ਨੀ
ਜੀ ਆ ਮੇਰੀ ਬੇਟੀ ਨਰਸਰੀ ਕਲਾਸ ਚ ਹੈ ਉਹਨੂੰ ਪਤਾ ਇੱਕ ਹਿੰਦੀ ਇੰਗਲਿਸ਼ ਮੈਥ ਦੀ ਕਿਤਾਬ ਅਲੱਗ ਹੈ ਔਰ ਇੱਕ ਤਿੰਨ ਲਿਖਣ ਵਾਲੀ ਕਿਤਾਬਾਂ ਅਲੱਗ ਨੇ ਹਿੰਦੀ ਇੰਗਲਿਸ਼ ਮੈਥ ਦੀਆਂ ਉਸ ਇਸ ਤੋਂ ਇਲਾਵਾ ਦੋ ਕਿਤਾਬਾਂ ਅਲੱਗ ਨੇ ਪੋਇਮਾਂ ਦੀਆਂ ਉਸ ਤੋਂ ਇਲਾਵਾ ਕਾਪੀਆਂ ਅਲੱਗ ਨਹੀਂ ਮੈਂ ਕਹਿਣੀ ਆ ਇਤਨਾਂ ਬੱਚਾ ਪੜ੍ਹ ਲਏਗਾ ਨਰਸਰੀ
ਨਹੀਂ ਨਹੀਂ ਨਹੀਂ ਦੇਖੋ ਜਦੋਂ ਬੱਚਾ ਨਰਸਰੀ ਚ ਨਾ ਤਾਂ ਉਹਨੂੰ ਸਿੰਪਲ ਜਾਂ ਹਨਾ ਫੰਡਾ ਰੱਖਣਾ ਚਾਹੀਦਾ ਉਹਦਾ ਵੀ ਮਤਲਬ ਜਿਹੜੀ ਆਪਣੀਆਂ ਮਤਲਬ ਭਾਸ਼ਾਵਾਂ ਜਿਹੜੀਆਂ ਆਪਾਂ ਯੂਜ ਕਰਦੇ ਹਾਂ ਨਾ ਡੇਲੀ ਤੇ ਇੱਕ ਤਾਂ ਦੇਖੋ ਇੰਗਲਿਸ਼ ਹੋ ਗਈ ਹਿੰਦੀ ਹੋ ਗਈ ਪੰਜਾਬੀ ਹਨਾ ਚਲੋ ਮੈਥ ਦਾ ਦੇਖੋ ਉਹੀ ਗਿਣਤੀ ਵਗੈਰਾ ਆ ਹਨਾ ਚਲੋ ਛੋਟੇ ਬੱਚਿਆਂ ਨੂੰ ਤਾਂ ਵੀ ਚਲੋ ਥੋੜੀ ਥੋੜੀ ਕਰਕੇ ਉਸ ਪਰ ਤਾਂ ਹੁਣ ਤਾਂ ਪਤਾ ਨੀ ਬੱਚੇ ਚ ਦੇਖੋ ਇੰਨਾ ਵਜਨ ਖੁਦ ਨੀ ਹੁੰਦਾ ਜਿੰਨਾ ਉਹਦੇ ਬੈਗ
ਬਸ ਬਸ
ਇੰਨੀਆਂ ਕਿਤਾਬਾਂ ਹੋਣਗੀਆਂ ਫਿਰ ਇਨੀਆਂ ਨੀਆਂ ਕਾਪੀਆਂ ਹੋਣਗੀਆਂ ਤੇ ਇੱਕ ਚੀਜ਼ ਹੋਰ ਦੇਖੋ ਹਨਾ ਸਕੂਲਾਂ ਦੇ ਵਿੱਚ ਪਤਾ ਨੀ ਕਿਹੜੇ ਕਿਹੜੇ ਡੇਅ ਮਨਾਉਂਦੇ ਨੇ ਕਦੇ ਕਹਿਣਗੇ ਅੱਜ ਮੈਂਗੋ ਡੇ ਆ ਹਨਾ ਅੱਜ ਮਤਲਬ ਕੋਈ ਡੇ ਆ ਫੇਰ ਘਰਦਿਆਂ ਦਾ ਖਰਚਾ ਕਹਿਣਗੇ ਅੱਜ ਮੈਂਗੋ ਡੇ ਆ ਹਨਾ ਤਾਂ ਯੈਲੋ ਕੱਪੜੇ ਪਾ ਕੇ ਆਣੇ ਨੇ ਯੈਲੋ ਹੀ ਤੁਹਾਡੇ ਟਿਫਂਨ ਦੇ ਵਿੱਚ ਖਾਣ ਲਈ ਹੋਣਾ ਚਾਹੀਦਾ ਵਾ। ਮਤਲਬ ਇਹ ਚੀਜ਼ਾਂ ਦੇਖੋ ਬੱਚੇ ਦੀਆਂ ਅੱਗੇ ਜਾ ਕੇ ਕਿੱਥੇ ਕੰਮ ਆਉਣਗੀਆਂ ਜਿਹੜਾ ਆਪਾਂ ਅਸੀ ਮੈਂਗੋ ਡੇ ਜਾਂ ਯੈਲੋ ਕੱਪੜੇ ਪਾ ਕੇ ਜਾ ਰਹੇ ਹ ਇਹ ਚੀਜ਼ਾਂ ਅੱਗੇ ਆ ਕੇ ਕਿੱਥੇ ਕੰਮ ਆਉਣਂ ਗੀਆਂ ਹਨਾ
ਹਾਂਜੀ ਹਾਂਜੀ ਬਸ ਐ ਹੀ ਹੈ ਨਾ। ਹੁਣ ਕ੍ਰਿਸਮਸ ਡੇਅ ਮਨਾਉਣ ਲੱਗ ਗਏ ਆ ਸਕੂਲ ਦੇ ਵਿੱਚ ਹੋਲੀ ਮਨਾਉਣ ਲੱਗ ਗਏ ਹੈ ਅੱਜ ਭਰੀ
ਆਪਣਾ ਪੰਜਾਬੀਆਂ ਦਾ
ਨਾ ਹੁੰਦਾ ਹੀ ਨਹੀਂ ਹੈ ਪਰ ਸਕੂਲੇ ਬੱਚੇ ਮਨਾਉਂਦੇ ਆ ਫਿਰ ਪਰੀਆਂ ਬਣਾਉਣਾ ਪੈਂਦਾ ਉਹਨਾਂ ਨੂੰ ਕੁੜੀਆਂ ਨੂੰ
ਹਾਂਜੀ ਹਾਂਜੀ ਉਹੀ ਤਾਂ ਮਤਲਬ ਹੁਣ ਦੇਖੋ ਆਪਣੇ ਇੱਥੇ ਵੀ ਹਨਾ ਇਹਨੂੰ ਤਿਉਹਾਰ ਨੂੰ ਮੈਂ ਕਹਿ ਰਹੀ ਹਾਂ ਜੀ
ਬਿਲਕੁਲ ਬਿਲਕੁਲ ਸਕੂਲੇ ਜਿਆਦਾ ਮਨਾਉਂਣ ਲੱਗ ਗਏ ਹੈ।
ਫ਼ਾਲਤੂ ਦੇ ਖਰਚੇ ਨੇ ਜਿਹੜੇ ਮਤਲਬ ਸਕੂਲਾਂ ਨੇ ਕਰਵਾਉਂ ਮਤਲਬ ਸੁੱਟ ਦੇ ਕਹਿਣਗੇ ਹਾਂਜੀ ਇਹ ਚੀਜ਼ ਖਰੀਦ ਕੇ ਲਿਆ ਕੇ ਦੋ ਇਹ ਪ੍ਰੋਜੈਕਟ ਬਣਾਉਣਾਂ ਇਹ ਚੀਜ਼ ਖਰੀਦ ਕੇ ਲਿਆ ਕੇ ਦੋ ਕਿੰਨੇ ਖਰਚੇ ਵੱਧ ਗਏ ਮਤਲਬ ਜੇ ਆਪਾਂ ਕੋਈ ਆਮ ਬੰਦਾ ਕਹੀਏ ਨਾ ਤਾਂ ਉਹ ਬੱਚੇ ਨੂੰ ਢੰਗ ਨਾਲ ਪੜ੍ਹਾਈ ਨਹੀਂ ਕਰ ਸਕਦਾ ਮਜਬੂਰ ਹੋ ਕੇ ਉਹਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ।
ਹਾਂਜੀ ਹਾਂਜੀ। ਇਹ ਹੁਣ ਕ੍ਰਿਸਮਿਸ ਆਉਣਾ ਆ ਤੇ ਹੁਣ ਮੈਮ ਨੇ ਬੋਲਿਆ ਤਾਂ ਕਿ ਹੁਣ ਕ੍ਰਿਸਮਸ 'ਤੇ ਕੁੜੀਆਂ ਨੇ ਪਰੀਆਂ ਵਾਲੀਆਂ ਡਰੈੱਸਾਂ ਲੈ ਕੇ ਆਈਆਂ ਪਿੰਕ ਕਲਰ ਦੀ ਪਾਵੇ ਤੁਸੀਂ ਕਿਰਾਏ 'ਤੇ ਲੈ ਕੇ ਆਓ ਜੋ ਮਰਜ਼ੀ ਕਰੋ। ਪੂਰਾ ਉਹਨੂੰ ਪ੍ਰੋਪਰ ਪਰੀ ਬਣਾ ਕੇ ਕੇ ਲਿਆਣਾ ਮੈਂ ਤੁਸੀ ਸਕੂਲ ਪਾਇਆ ਸੀ। ਕੰਪਨੀ ਚ ਪਾਇਆ ਕਦੀ ਇਹ ਪਾਓ ਕਦੀ ਇਹ ਲਿਆਉ।
ਹਾਂਜੀ ਹਾਂਜੀ। ਤੇ ਹੁਣ ਦੇਖੋ। ਇੱਕ ਤਾਂ ਇਹ ਫਾਲਤੂ ਦੇ ਖਰਚੇ ਹੋ ਗਏ ਹਨਾ। ਚਲੋ ਤੇ ਦੂਜੀ ਚੀਜ਼ ਹੁਣ ਦੇਖੋ ਜਿਹੜੇ ਆਪਣੇ ਤਿਉਹਾਰ ਨੇ ਜਿਹਨਾਂ ਬਾਰੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੁਣ ਦੇਖੋ ਆਪਣੇ ਗੁਰੂਆਂ ਬਾਰੇ ਹੋ ਗਿਆ ਹਨਾ ਜਿਹੜੇ ਵੀ ਧਰਮ ਨੂੰ ਆਪਾਂ ਮੰਨ ਦੇ ਹਨਾ ਉਹਨਾਂ ਚੀਜ਼ਾਂ ਬਾਰੇ ਦੱਸਣਾ ਚਾਹੀਦਾ ਹੈ।
ਜੀ ਉਹ ਨੀ ਦੱਸਦੇ ਹੈ।
ਕੋਈ ਨਾ ਸਿੱਖ ਧਰਮ ਦੇ ਨਾਲ ਰਿਲੇਟਿਡ ਕੋਈ ਬੱਚਾ ਆ ਹਨਾ ਜੇ ਉਹਨੂੰ ਆਪਾਂ ਸੀਰਲ ਵਾਈਜ। ਤੇ ਮਤਲਬ ਦੱਸ।
ਨਹੀਂ ਬਿਲਕੁਲ ਨਹੀਂ ਪਤਾ ਹੋਣਗੇ ਬਟ ਤੈਨੂੰ ਨਹੀਂ ਪਤਾ ਉਹਨਾਂ ਦੇ ਛੋਟੀ ਦੀ ਗੱਲ ਕਰ ਰਹੇ ਹੋ
ਹਾਂਜੀ ਮਤਲਬ ਹੋਰ ਚੀਜ਼ਾਂ ਹਨਾ ਬਥੇਰੀਆਂ। ਸਿਖਾ ਦਿੰਦੇ ਨੇ ਵੀ ਇੰਨੀ ਤਰੀਕ ਨੂੰ ਕ੍ਰਿਸਮਿਸ ਆਣਾ ਇਹ ਯਾਦ ਰੱਖਿਓ ਇੰਨੀ ਤਰੀਕ ਨੂੰ ਮੈਂਗੋ ਡੇ ਆ ਇਹ ਯਾਦ ਰੱਖਿਓ।
ਨਨਾਣ ਰਹਿੰਦੀ ਹੈ ਹਰਿਆਣਾ। ਉਹਦੀ ਕੁੜੀ ਨਾਈਨਥ ਕਲਾਸ। 'ਚ ਹੈ ਉਹ ਉਸ ਦਿਨ ਆਈ ਸੀ ਤਾਂ ਮੈਂ ਨਾ ਬੈਠੀ ਸੀ ਤੇ ਮੇਰੇ ਮਨ ਚ ਆਇਆ ਮੈਂ ਕਿਹਾ? ਕਰਾ ਗੁਰਮੁਖੀ ਕੁਛ? ਮੈਂ ਉਹਨੂੰ ਬੋਲਿਆ ਪੰਜ ਕ? ਕਕਾਰ ਦੱਸ ਉਹਨੂੰ ਇਹ ਨੀ ਪਤਾ ਸਾਡੇ ਪੰਚ ਕਕਾਰ ਕਿਹੜੇ ਨੇ ਉਹ ਨਨਥ ਕਲਾਸ ਚ ਕੁੜੀ ਹੈ?
ਫੇਰ ਉਹੀ ਗੱਲ ਹੈ ਨਾ ਮਤਲਬ ਇਹ ਚੀਜ਼ਾਂ ਆਪਾਂ ਨੂੰ ਸਕੂਲਾਂ ਦੇ ਵਿੱਚ ਸਿਖਾਈਆਂ ਹੀ ਨਹੀਂ ਜਾਂਦੀਆਂ ਆਪਣੇ ਇਤਿਹਾਸ ਦੇ ਨਾਲ ਲਾ ਲਓ ਹਨਾ। ਆਪਣੇ ਗੁਰੂਆਂ ਜੋ ਵੀ ਆਪਾਂ ਧਰਮ ਨੂੰ ਮੰਨਦੇ ਹਾਂ ਵੀ ਮਤਲਬ ਦੇਖੋ ਜੇ ਆਪਾਂ ਗੁਰੂਆਂ ਬਾਰੇ? ਆਪਾਂ ਧਰਮਾਂ ਬਾਰੇ ਬੱਚਿਆਂ ਨੂੰ ਦੱਸਾਂਗੇ? ਤਾਂ ਹੀ ਬੱਚੇ। ਬੱਚਾ ਉਹਨਾਂ ਦੇ ਵਾਂਗੂ ਬਣੇਗਾ ਹਨਾ ਉਹ ਮਤਲਬ ਉਹੀ ਜਿਹੀਆਂ ਚੀਜ਼ਾਂ ਕਰੇਗਾ ਵੀ ਮਤਲਬ ਕਿ ਵਧੀਆ ਬਣ ਸਕੇ ਬੱਚਾ ਆਪਣੀ ਸੁਸਾਇਟੀ ਦੇ ਵਿੱਚ ਵਧੀਆ ਰਹਿ ਸਕੇ ਹੁਣ ਅਜਿਹੀਆਂ ਜਿਹੀਆਂ ਚੀਜ਼ਾਂ ਆਪਾਂ ਬੱਚਿਆਂ ਨੂੰ ਸਿਖਾ ਰਹੇ ਹਾਂ ਹਨਾ? ਸਕੂਲਾਂ ਦੇ ਵਿੱਚ ਵੀ? ਤੇ ਉਹੀਆਂ ਜਿਹੀਆਂ ਚੀਜ਼ਾਂ ਬੱਚਾ। ਲੜਨਾ- ਝਗੜਨਾ। ਹਨਾ ਇਹ ਚੀਜ਼ਾਂ ਰਹਿ ਗਈਆਂ ਬਸ।
ਬਿਲਕੁਲ-ਬਿਲਕੁਲ ਫਿਰ ਮੈਂ ਆਪਣੀ ਦੀ ਨਨਾਾਨ ਨੂੰ ਕ ਕਿਹਾ ਮੈਂ ਦੀਦੀ ਇਨੂੰ ਕੁਛ ਸਿਖਾਇਆ ਨਹੀਂ ਦੀਦੀ ਕਹਿੰਦੀ ਨਹੀਂ ਸਕੂਲ ਪਾਇਆ ਮੈਂ ਸਕੂਲ ਤੇ ਪਾਇਆ ਚਲੋ ਠੀਕ ਹੈ ਸਕੂਲ ਨ ਨਹੀਂ ਸਿਖਾਉਂਦੇ ਪਰ ਅੱਧਾ ਘੰਟਾ ਤੁਸੀਂ ਆਪਣੇ ਘਰੇ ਵੀ ਤਾਂ ਲਾਸਟ ਸਕਦੇ ਆਪਣੇ ਬੱਚੇ ਦੇ ਉੱਤੇ ਤੁਹਾਡਾ ਬੱਚਾ ਟੀ ਵੀ ਦੇਖਦਾ ਏ ਨਾ ਗਲ ਸੀ ਡੀ ਤੁਸੀਂ ਅਤੇ ਔਨਲਾਈਨ ਤੁਹਾਨੂੰ ਦਿਖਾਉਂਦੇ ਹੋ ਉਹਨੂੰ ਇਹ ਸਾਹਿਬਜ਼ਾਦੇ ਦੀ ਮੂਵੀ ਲਾ ਕੇ ਦਿਖਾਓ ਜਾਂ ਕੋਈ ਆਪਣੇ ਹੋਰ ਬਾਬਾ ਦੀਪ ਸਿੰਘ ਜੀ ਦੀ ਕਿਸੇ 'ਤੇ ਲਾ ਕੇ ਦਿਖਾਓ ਉਹਨੂੰ ਉਹ ਚੀਜ਼ਾਂ ਦਿਖਾਓ ਜਿਹਨੂੰ ਸਾਨੂੰ ਸ਼ਿਕਸ਼ਾ ਮਿਲੇ।
ਬਿਲਕੁਲ ਪਹਿਲਾਂ ਦੇਖੋ ਇੰਨਾ ਟਾਈਮ ਬੱਚਾ ਸਕੂਲ ਚ ਜਾਂਦਾ ਪਹਿਲਾਂ ਤਾਂ ਚਲੋ ਸਕੂਲ ਹੁੰਦੇ ਹੀ ਕਿਹੜੇ ਸੀਗੇ। ਜੇ ਆਪਾਂ ਆਪਣੇ ਮੰਮੀਆਂ ਵੇਲੇ ਦੀ ਗੱਲ ਕਰੀਏ ਹਨਾ ਉਹ ਤਾਂ ਫੱਟੀਆਂ ਵਗੈਰਾ ਤੇ ਹੁੰਦਾ ਸੀਗਾ ਚਲੋ ਜੇ ਆਪਾਂ ਆਪਣੇ ਵੇਲੇ ਦੀ ਵੀ ਗੱਲ ਕਰੀਏ ਹਨਾ। ਵੀ ਮਤਲਬ ਉਦੋਂ ਦਾ ਦੇਖੋ ਇੰਨਾ ਹੁੰਦਾ। ਨੀ ਸੀਗਾ ਤੇ ਹੁਣ ਬੱਚੇ ਤ ਕਿੰਨਾ ਕਿੰਨਾ ਟਾਈਮ ਸਕੂਲਾਂ ਦੇ ਵਿੱਚ ਲਾ ਕੇ ਆਦੇ ਨੇ ਫੇਿਰ ਵੀ ਉਹਨਾਂ ਨੂੰ ਅਲੱਗ ਤੋਂ ਟਿਊਸ਼ਨਾਂ ਦੀ ਲੋੜ ਪੈਂਦੀ ਆ ਪਹਿਲਾਂ ਮਤਲਬ ਬੱਚੇ ਹੁੰਦੇ ਸੀਗੇ ਆਪਣਾ ਸਕੂਲ ਪੜ੍ਹ ਲੈਂਦੇ ਸੀਗੇ ਛੋਟੀਆਂ ਦਾ ਕੰਮ ਖੁਦ ਹੀ ਓਹਨੇ ਆਪਣੀਆਂ ਬੇੜਿਆ
ਹਾਂਜੀ ਹਾਂਜੀ ਬਿਲਕੁਲ
ਚੱਲ ਦੇਖਲੋ ਹਨਾ ਬੱਚਿਆਂ ਨੂੰ ਮਤਲਬ ਅਹ ਦੇਖੋ ਸਕੂਲ ਦੇ ਅਲੱਗ ਸਾਰਾ ਦਿਨ ਲਾ ਕੇ ਆਉਣਗੇ ਫਿਰ ਟਿਊਸ਼ਨ ਦੇ ਵਿੱਚ ਅਲੱਗ ਤੇ ਫੇਰ ਘਰੇ ਆ ਕੇ ਫੇਰ ਪੜ੍ਹਾਉਣਾ ਪੈਂਦਾ ਮਾਂ ਬਾਪ ਨੂੰ।
ਭਾਰੀ ਕਰਤੀ ਬੱਚਿਆਂ ਤੇ ਨਰਸਰੀ ਦੀ ਮੇਰੀ ਕੁੜੀ ਕਿਤਾਬਾਂ ਦੱਸ ਸਵੇਰੇ ਵਿਚਾਰੀ ਹੱਟ ਅੱਠ ਵਜੇ ਆਉਦੀ ਦੁਪਹਿਰੇ ਇੱਕ ਵਜੇ ਆਉਂਦੀ ਹੈ।
ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਇੱਕ ਘਰ ਨੂੰ ਇੱਕ ਨੀਂਵ ਦੀ ਲੋੜ ਹੁੰਦੀ ਆ ਹਨਾ। ਓਦਾਂ ਮਤਲਬ ਇਹ ਨਾ ਬੱਚੇ ਦੀ ਇੱਕ ਨੀਂਵ ਨਹੀਂ ਤਿਆਰ ਕਰਦੇ ਹੈਗੇ। ਵੀ ਮਤਲਬ ਜਿੱਥੋਂ ਬੱਚੇ ਨੂੰ ਮਤਲਬ ਸਾਰੀਆਂ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਨੇ ਵੀ ਹਾਂ ਇੱਥੋਂ ਆਪਾਂ ਸ਼ੁਰੂ ਕਰ ਸਕਦੇ ਹਾਂ ਵੀਓ ਨੂੰ ਆਸਾਨੀ ਰਹੇ ਤਾਂ ਕਿ ਅਗਲੀਆਂ ਚੀਜ਼ਾਂ ਨੂੰ ਜਲਦੀ ਸਿੱਖ ਲਏ ਉਹ ਚੀਜ਼ ਲਈ ਤਾਂ ਬੱਚੇ ਨੂੰ ਤਿਆਰ ਹੀ ਨ ਕਰ।
ਨਹੀਂ ਨਹੀਂ ਆਪਣਾ ਪੜ੍ਹਾਈ ਆਪਣਾ ਉਹ ਵਨ ਟੂ ਥ੍ਰਰੀ ਕਰਾਦੇ ਆਪਣਾ ਕਰਵਾਆ ਵੇਖਿਆ ਬੱਚੇ ਦੀ ਮਾਵਾਂ ਆ ਰਹੀਆਂ ਨੇ ਇੱਕ ਵੱਜ ਗਿਆ ਉਹ ਲੈਣ ਵਾਲਰਾ ਬੱਚੇ ਨੂੰ ਰੋਟੀ ਖਵਾ ਤ ਸਕ ਸਕੂਲੇ ਹੁਣ ਇੱਕ ਨਵਾਂ ਨਿਵ ਕੰਮ ਬਣਾਇਆ ਕਿ ਟਿਫਨ ਵੱਖਰਾ ਲਿਆਉ ਤੇ ਟਿਫਿਨ ਵੱਖਰਾ ਜਾਣਾ ਹੈ।
ਹਾਂਜੀ-ਹਾਂਜੀ ਇਹੀ ਬਸ ਚ ਅਬ, ਇਹੀ ਕੁਛ ਰਹਿ ਗਿਆ ਹੁਣ ਤਾਂ ਸਕੂਲਾਂ ਦੇ ਵਿੱਚ। ਪੜ੍ਹਾਈਆਂ ਤਾ ਕਿਹੜੀਆਂ ਰਹਿ ਗਈਆਂ, ਫੰਕਸ਼ਨ ਜਿਆਦਾ ਹੋਣ ਲੱਗ ਗਏ, ਕਦੇ ਕੋਈ ਫੰਕਸ਼ਨ ਹੋ ਗਿਆ, ਕਦੇ ਕੋਈ ਫੰਕਸ਼ਨ ਹੋ ਗਿਆ।
ਖਰੇ, ਕਿ ਹਾਂਜੀ ਫੋਇਲ ਪੇਪਰ ਨੀ ਭੇਜਨਾ ਬੱਚੇ ਨੂੰ, ਬਟਰ ਪੇਪਰ ਭੇਜੋ ਰੋਟ
ਹਾਂਜੀ-ਹਾਂਜੀ-ਹਾਂਜੀ।
ਇਹਨਾਂ ਨੇ ਵੱਖਰਾ ਸਿਸ ਸਟਮ ਕੱਢਿਆ ਐ।
ਬਿਲਕੁਲ-ਬਿਲਕੁਲ।
ਫੇਰ ਬੱਚੇ ਨੂੰ, ਨਹੀਂ ਬਿਲਕੁਲ ਵੀ ਨੀ ਰਹੀ ਏ, ਬੱਚੇ ਨੂੰ ਰੋਜ਼ ਦਾ ਇਕ ਫਰੂਟ ਭੇਜਣਾ ਆ, ਨਾਲ ਸਬਜ਼ੀ ਰੋਟੀ ਘਰ ਦੀ ਭੇਜਣੀ ਹੈ, ਬ੍ਰੈਡ ਨੀ ਭੇਜਨਾ ਕੁਛ ਨੀ, ਮੈਂ ਚੱਲ ਆਹ ਤੇ ਭੈਨ ਜੀ ਫਾਸਟ ਫੂਡ ਬੱਚੇ ਨੂੰ ਖਾਣਾ ਨਹੀਂ ਚਾਹੀਦਾ।
ਹਾਂਜੀ-ਹਾਂਜੀ-ਹਾਂਜੀ, ਹੁਣ ਤੇ ਕੁਛ ਲੋਕ ਕਈ ਵਾਰ ਹਾਂ ਚਲੋ ਕੋਈ ਮਿਡਿਲ ਕਲਾ ਲਾਸ ਦਾ ਬੰਦਾ ਹੁੰਦਾ, ਹੁਣ ਜਿਵੇਂ ਕਹਿ ਦਿੰਦੇ ਆਂ ਤੇ ਵੀ ਇਹ ਡਰੈਸ ਪੈਂਦੀ ਆ। ਜਾ ਇਹ ਚੀਜ਼ ਬਣਾ ਕੇ ਭੇਜੋ, ਹਨਾ ਚਲੋ ਕੋਈ ਸਹੀ ਪਰਿਵਾਰ ਦਾ ਬੰਦਾ ਹੁੰਦਾ, ਉਹ ਨਹੀਂ ਵੀ ਕਰ ਸਕਦਾ, ਫੇਰ ਬੰਦੇ ਤੇ ਹਨਾ ਮਤਲਬ ਦੇਖੋ ਓਹ ਉਹਨਾਂ ਲਈ ਵੀ ਨੀ ਸਹੀ ਰਹਿੰਦਾ ਹੈਗਾ, ਜਦੋ ਬੰਦਾ ਮਜਬੂਰ ਹੋਵੇ। ਕੋਈ ਚੀਜ਼ ਨੂੰ ਕਰ ਰਿਹਾ, ਚਲੋ ਜਿਹੜਾ ਬੰਦਾ ਹਣਾ ਚਲੋ ਸਹੀ ਆ। ਫਾਈਨੇਸ਼ਿਅਲੀ ਸਹੀ ਆ, ਹਨਾ ਚਲੋ ਕਰ ਵੀ ਲੈਂਦਾ, ਹੁਣ ਦੇਖੋ ਇੱਕ ਬੰਦਾ ਹੈਗਾ ਮਜਬੂਰ ਹੋ ਕੇ ਕਰ ਰਿਹਾ ਏ।
ਬਿਲਕੁ
ਕਿੰਨਾ ਅਸਰ ਰ ਪੈਂਦਾ ਏ, ਉਹਦੇ ਲਈ ਤਾ ਪੜ੍ਹਾਈ ਹੀ ਮਤਲਬ ਬਹੁਤ ਵੱਡੀ
ਇੱਕ ਤੇ ਪੜ੍ਹਾ ਰਿਹਾ ਬੱਚੇ ਨੂੰ ਆਪਨੇ ਕਿਵੇਂ-ਕਿਵੇਂ ਕਰਕੇ। ਪਰ ਉਹ ਨੀ ਦੇਖਦੇ ਨਾ, ਫੋਇਲ ਪੇਪਰ ਨਹੀਂ ਭੇਜਣਾ ਬਟਰ ਪੇਪਰ ਰੋਟੀ ਪੈਕ ਹੋਣੀ ਚਾਹੀਦੀ ਹੈ। ਪਾਣੀ ਦੀ ਬੋਤਲ ਹੋਣੀ ਚਾਹੀਦੀ ਹੈ, ਬੱਚਾ ਪ੍ਰੋਪਰ ਡਰੈੱਸ ਵਿੱਚ ਹੋਏ, ਰੋਜ਼ ਵੱਖਰੀ ਡਰੈੱਸ ਹੈਗੀ ਆ।
ਹਾਂਜੀ-ਹਾਂਜੀ ਸਹੀ ਗੱਲ ਏ।
ਏਦਾਂ ਕਰਤਾ ਆ ਸਕੂਲਾਂ ਵਿੱਚ।
ਹਾਂਜੀ-ਹਾਂਜੀ, ਹੁਣ ਤਾਂ ਪਹਿਲਾਂ ਮਤਲਬ ਦੇਖ ਲਓ ਪੀਰੀਅਡ ਵਗੈਰਾ ਕਿਹੜੇ ਹੁੰਦੇ ਸੀ, ਇਹ ਪੀਰੀਅਡ ਅਲੱਗ ਏ, ਉਹ ਪੀਰੀਅਡ ਅਲੱਗ।
ਬਸ-ਬਸ।
ਹੁਣ ਦੇਖੋ ਪੀਰੀਅਡ ਲੱਗਦੇ ਨੇ, ਉਹਦੇ ਵਿੱਚ ਮੰਨ ਲਓ ਜੇ ਪੰਤਾਲੀ ਮਿੰਟ ਦਾ ਪੀਰੀਅਡ ਆ। ਹਨਾ, ਦਸ ਮਿੰਟ ਤਾਂ ਟੀਚਰਾਂ ਆਣ ਨੂੰ ਲਾ ਦਿੰ
ਹਾਂਜੀ ਉਹ ਦਸ ਮਿੰਟ ਉਹ ਬਸ ਉਹ ਬਹਿਣਗੀਆਂ ਪਾਣੀ ਪੀਣਗੀਆਂ ਓਹ ਇੰਝ ਟਾਈਮ ਬੀਤ ਜਾਂਦਾ
ਮਤਲਬ ਰਹੀਆਂ ਹੀ ਨਹੀਂ ਹੈਗੀਆਂ ਉਹ ਚੀਜ਼ਾਂ। ਸਕੂਲਾਂ ਦੇ ਵਿੱਚ ਨਾਮ ਦੇ ਸਕੂਲ ਰਹਿ ਗਏ ਨੇ ਹੁਣ ਤਾਂ।
ਨਾਮ ਦੇ ਸਕੂਲ ਵੀ ਟਿਊਸ਼ਨ ਵੀ ਨਾਮ ਦੇ ਰਹਿ ਗਏ ਪਤਾ ਮੈਂ ਆਪਣੀ ਕੁੜੀ ਦੀ ਹਜ਼ਾਰ ਰੁਪਏ ਫੀਸ ਦੇ ਰਹੀ ਆ ਇੱਕ ਘੰਟੇ ਦੇ ਟਿਊਸ਼ਨ ਦੀ।
ਹਾਂਜੀ ਹਾਂਜੀ ਇਹੀ ਹੈ ਨਾ ਬਸ ਮਤਲਬ ਉਹੀ ਗੱਲ ਹੈ ਵੀ ਅਗਲੇ ਨੂੰ ਪੈਸੇ ਤੱਕ ਮਤਲਬ ਅਗਲਾ ਇਹ ਕਹਿ ਦਿੰਦਾ ਵੀ ਤੁਹਾਡੇ ਬੱਚੇ ਨੇ ਨੀ ਕੀਤਾ ਹੈਗਾ। ਆਪਣੇ ਚੋ ਨਹੀਂ ਆਪਣੇ ਦੇ ਵਿੱਚ ਨਹੀਂ ਨਾ ਅਗਲਾ ਗ਼ਲਤੀ ਕੱਢ ਗਾ ਅਗਲਾ ਕਹੂੰਗਾ ਤੁਹਾਡਾ ਬੱਚਾ ਹੀ ਨੀ ਕਰ
ਨਹੀਂ ਔਰ ਪਤਾ ਮਹੀਨੇ ਚ ਛੇ ਛੁੱਟੀਆਂ ਆ ਆ ਹੁੰਦੀਆਂ ਸੰਡੇ ਦੇ ਦਿਨ ਛੁੱਟੀ ਸੰਡੇ ਦੀ ਹੁੰਦੀ ਬਾਕੀ ਛੇ ਛੁੱਟੀਆਂ ਮੈਂਮ ਆਪਣੀਆਂ ਕਰਦੀ ਐ ਕਦੀ ਮੈਂ ਬਾਹਰ ਜਾ ਰਹੀ ਹਾਂ ਕਦੀ ਮੇਰਾ ਭਰਾ ਆ ਰਿਹਾ ਬਾਹਰੋਂ ਵਿਦੇਸ਼ ਚੋਂ ਤੇ ਕਦੀ ਮੇਰੇ ਪਾਪਾ ਤਬਅਤ ਖ਼ਰਾਬ ਹੈ ਉਹ ਛੁਟਟੀ ਮੈਡਮ ਇਤਨੀ ਆਪ ਕਰ ਦਿੰਦੀ ਹੈ ਤਾਂ ਵੀ ਮਹੀਨੇ ਦੇ ਹਜ਼ਾਰ ਰੁਪਏ ਲੈ ਰਹੀ ਹੈ।
ਫਿਰ ਦੇਖੋ ਇਹ ਤਾਂ ਗੱਲ ਗੱਲ਼ਤ ਨਾ ਹਨਾ ਬੰਦੇ ਨੂੰ ਹੱਕ ਦੀ ਕਮਾਈ ਖਾਣੀ ਚਾਹੀਦੀ ਹੈ ਹਨਾ।
ਜੇ ਤੂੰ ਸੰਡੇ ਨੂੰ ਪੜ੍ਹਾ ਬਈ ਤੂੰ ਤੂੰ ਕਹਿ ਮੈਂ ਤਵਾਰ ਨੂੰ ਪੜਾਵਾਂਗੀ। ਮੈਂ ਛੁੱਟੀ ਕਰਨੀ ਆ ਨੇ ਹੋਰ ਵਿੱਚ ਪਰ ਨਹੀਂ ਕਰਦੀ ਹੈ।
ਦੇਖੋ ਹੁਣ ਮੇਰੇ ਕੋਲ ਪਹਿਲਾਂ ਮਤਲਬ ਬੱਚੇ ਆਉਂਦੇ ਸੀਗੇ ਟਿਊਸ਼ਨ ਹੈਨਾ। ਜਦੋਂ ਮਤ ਮੈਂ ਫੱਰੀ ਸੀਗੀ ਚਲੋ ਮੈਂ ਦੇਖੋ ਜੇ ਮੰਨ ਲਓ ਮੈਂ ਬਾਈ ਚਾਂਸ ਕੋਈ ਛੁੱਟੀ ਕੀਤੀ ਵੀ ਹੈ ਨਾ ਤਾਂ ਮੈਂ ਸੰਡੇ ਨੂੰ ਉਹ ਦਾ ਟਿਊਸ਼ਨ ਲਾਉਂਦੀ ਸੀਗੀ। ਵੈਸੇ ਤਾਂ ਮੈਂ ਇਦਾਂ ਮਤਲਬ ਕਦੇ ਛੁੱਟੀ ਕੀਤੀ। ਨੀ ਚਲੋ ਜੀ ਕਈ ਵਾਰ ਕੋਈ ਜ਼ਿਆਦਾ ਹੀ ਐਮਰਜੈਂਸੀ ਪੈ ਗਈ ਹੈਨਾ। ਤਾਂ ਮਤਲਬ ਮੈਂ ਉਹਨਾਂ ਨੂੰ ਸੰਡੇ ਵਾਲੇ ਦਿਨ ਬੁਲਾ ਲੈਂਦੀ ਸੀਗੀ ਵੀ ਜਿੰਨਾ ਵੀ ਟਾਈਮ ਉਹਨੇ ਸੰਡੇ ਵਾਲੇ ਦਿਨ ਲਾ ਲੈਣਾ। ਈਵਨ ਕਿ ਜੇ ਮਤਲਬ ਬੱਚਿਆਂ ਦੇ ਪੇਪਰ ਹੁੰਦੇ ਸੀ ਨਾ ਉਹਨਾ ਨੂੰ ਐਕਸਟਰਾ ਟਮ ਦਿੰਦੇ ਸੀਗੀ ਵੀ ਤੁਹਾਡੇ ਪੇਪਰ ਨੇ ਤਾਂ ਵੱਧ ਟਾਈਮ ਲਾ ਕੇ ਜਾਓ। ਹੁਣ ਮਤਲਬ ਅੱਜ ਕੱਲ ਦੇ ਟਿਊਸ਼ਨ ਵਾਲੇ ਇਹ ਨੀ ਨਾ ਸੋਚਦੇ ਵੀ ਜੇ ਬਚ ਚੇ ਦਾ ਰਿਜ਼ਲਟ ਵਧੀਆ ਆਊਗਾ ਤਾਂ ਲ ਤੁਹਾਡੇ ਤੇ ਭਰੋਸਾ ਕਰਕੇ ਤਾਂ ਆ ਕੇ ਤੁਹਾਡੇ ਕੋਲ ਦੁਬਾਰਾ ਭੇਜੂਗਾ ਉਹਨਾਂ ਨੂੰ ਬਸ ਇਹ ਹੋ ਜਾਂਦਾ ਵੀ ਪੈਸਾ ਆ ਰਿਹਾ ਹਨਾ ਬ ਚਾਰ ਹੈ ਪੈਸਾ ਆਈ ਜਾਂਦਾ।
ਹਾਂਜੀ-ਹਾਂਜੀ। ਚਲੋ, ਠੀਕ ਹੈ ਫਿਰ ਤੁਹਾਨੂੰ ਕਰਦੇ ਹਾਂ ਕਾਲ, ਓਕੇ ਸਤਿ ਸ਼੍ਰੀ ਅਕਾਲ, ਹਾਂਜੀ ਬੇਟਾ